ਹੈਲੋ! ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ।
ਸਤਿ ਸ੍ਰੀ ਅਕਾਲ ਜੀ, ਕਿ ਹਾਲ -ਚਾਲ ਨੇ।
ਵਧੀਆ-ਵਧੀਆ, ਹੋਰ ਦੱਸੋ ਕਿਵੇਂ ਹੋ ਤੁਸੀਂ? ਔਰ ਕਿ ਕਰਦੇ ਬਸ ਡਿਨਰ ਲੱਗੇ ਆ।
ਅੱਛਾ, ਬਣਾ ਲਿਆ ਜਾਂ ਬਣਾਣਾ ਹਜੇ।
ਨਹੀਂ-ਨਹੀਂ ਬਸ ਬਣਾ, ਅੱਧਾ ਬਣ ਗਿਆ ਸੀ ਫਿਰ ਭੁੱਖ ਜਿਆਦਾ ਲਾਗ ਗਈ ਆਟਾ ਥੋੜਾ ਗੁੰਨਣ ਵਾਲਾ ਸੀ, ਹੁਣ ਆਟਾ ਗੁੰਨਰੀਆਂ ਨਾਲੋ -ਨਾਲ, ਹਾਂਜੀ।
ਅੱਛਾ-ਅੱਛਾ, ਆਟਾ ਗੁਨ ਰਹੇ ਹੋ।
ਹਾਂ ਹੋਰ ਦੱਸੋ ਤੁਸੀਂ ਦੱਸੋ ਤੁਹਾਡਾ ਡੀਨਰ ਹੋ ਗਿਆ?
ਅਸੀ ਬਸ ਅੱਜ ਲੇਟ ਹੋ ਗਏ ਸੀ, ਲੰਚ ਵਿਚ ਹੀ ਫੇਰ ਹਜੇ ਭੁਖ ਹੀ ਨੀ ਹੈਗੀ।
ਅੱਛਾ।
ਬਣਾਇਆ ਹੀ ਨਹੀ ਕੁਛ ਵੀ।
ਅੱਛਾ, ਫਿਰ ਬਣਾਉਗੇ ਨੀ ਅੱਜ ਛੁੱਟੀ।
ਹਾਂਜੀ-ਹਾਂਜੀ, ਅੱਜ ਛੁੱਟ
ਉਹ ਵਧੀਆ। ਇਹ ਤਾਂ ਬਹੁਤ ਅੱਛੀ ਗੱਲ ਏ ਵਧੀਆ ਚਲੋ ਕਦੀ-ਕਦੀ ਦੇਖੋ ਬਾਹਰ ਦਾ ਵੀ ਖਾਣਾ ਚਾਹੀਦਾ।
ਹਾਂਜੀ ਪਰ ਜ਼ਿਆਦਾ ਵੀ ਨਹੀ ਖਾਣਾ ਚਾਹੀਦਾ ਕਿਉਂਕਿ ਬਾਹਰ ਹੇਲ ਤੇ ਦੇਖੋ ਤੁਹਾਨੂੰ ਪਤਾ ਅੱਛਾ ਨਹੀ ਹੁੰਦਾ ਬਾਹਰ ਦਾ
ਨਹੀ ਏ ਤਾਂ ਤੁਸੀ ਬਹੁਤ ਸਹੀ ਕਹਿ ਰਹੇ ਹੋ, ਨਹੀਂ ਕਦੇ ਅਸੀਂ ਵੀ ਕਦੇ ਖਾਉਂਦੇ ਹਾਂ ਰੋਜ਼ ਤਾਂ ਨਹੀ ਜਾਈਦਾ ਨਾਲੇ ਰੋਜ਼ ਦੇਖੋ, ਬਜਟ ਵੀ ਤਵਾਨੁ ਓਹ ਕਰਨੀ ਚਾਹੀਦੀ ਨਾ ਬੰਦਾ ਰੋਜ਼ ਚਾਹਵੇ ਹਨਾ, ਨਾਲੇ ਉਂਝ ਵੀ ਤੁਹਾਨੂੰ ਪਤਾ ਪਤਾ ਨੀ ਕਿਵੇਂ ਬਣਾਨਦੇ ਨੇ ਕੀ ਇਹ ਨੀ ਹੈ ਨਾ, ਸਾਨੂੰ ਤਾਂ ਉਂਜ ਹੀ ਬੜਾ ਵਹਿਮ ਆਂਦਾ ਏ
ਹਾਂ-ਹਾਂ ਉਹ ਤਾਂ ਹੈ ਹੀ।
ਹਾਂ, ਹੋਰ ਦੱਸੋ।
ਬਸ ਹਾਂਜੀ-ਹਾਂਜੀ, ਸਭ ਵਧੀਆ ਤੁਸੀਂ ਦੱਸੋ ਠੀਕ- ਠਾਕ।
ਹਾਂ ਬਸ ਵਧੀਆ, ਹੋਰ।
ਹੋਰ ਕਿ ਚੱਲ ਰਿਹਾ ਅੱਜ- ਕੱਲ?
ਬਸ ਕੱਪੜੇ ਪੂਰੇ ਕਰਦੀ ਪਈ ਸੀ ਬੱਚਿਆਂ ਦੇ ਬੱਚ ਬੰਦਿਆਂ ਦੇ, ਕਸਟਮਰ ਦੇ ਕੱਪੜੇ ਆਏ ਦੇ ਸੀ। ਦੋ ਸੂਟ ਕਦੋਂ ਦੇ। ਛੁੱਟੀਆਂ 'ਚ ਟਾਈਮ ਲੱਗ ਨਹੀਂ ਰਿਹਾ ਸੀ, ਕਦੀ ਕੋਈ ਆ ਰਿਹਾ ਸੀ, ਕਦੇ ਕੋਈ, ਹੁਣ ਥੋੜ੍ਹਾ ਮੈਂ ਫਰੀ ਹੋਈ ਹਾਂ
ਅੱਛਾ-ਅੱਛਾ
ਹੁਣ ਬਸ ਕੱਪੜੇ ਉਹਨਾਂ ਦੇ ਮੈਂ ਕਿਹਾ ਪੂਰੇ ਕਰਾ, ਉਹਨਾਂ ਨੇ ਵੀ ਅਗਲਿਆਂ ਨੇ ਕਦੋਂ ਦੇ ਨੇ ਮੈਨੂੰ ਪੇਮੈਂਟ ਮਤਲਬ ਐਡਵਾਂਸ ਦਿੱਤੀ ਦੀ ਸੀ ਬ ਪਹਿਲੇ ਤੁਸੀਂ ਸਾਡੇ ਸੀ ਕੇ ਦਿਓ, ਮੈਂ ਕੀ ਕਰਾਂ ਟਾਈਮ ਹੀ ਨਹੀਂ ਲੱਗਦਾ ਘਰ ਗੈਸਟ ਆਏ ਦੇ ਗੈਸਟ ਨੂੰ ਛੜ ਕੇ ਥੋੜੀ ਬੈਠਾ ਜਾਂਦਾ ਫੇਿਰ
ਬਿਲਕੁਲ-ਬਿਲਕੁਲ ਔਰ ਛੁੱਟੀਆਂ 'ਚ ਤੇ ਵੈਸਾ ਹੀ ਨਹੀਂ ਟਾਈਮ ਲੱਗਦਾ ਬਿਲਕੁਲ
ਬਿਲਕੁਲ ਨੀ, ਕੁਛ ਸਾਰਾ ਦਿਨ ਬੱਚੇ ਘਰ ਹੁੰਦੇ ਨੇ ਹਾਂ, ਮੈਂ ਹੋਣ ਵੀ ਥੋੜ੍ਹਾ ਸਟਾਰਟ ਕੀਤਾ ਸੀ ਕੋਰਸ, ਸਟਿਚਿੰਗ ਨਾਲ ਸਟਿਚਿੰਗ ਦੇ ਉੱਤੇ ਐੰਬਰੋਇਡਰੀ ਵਗੈਰਾ ਵਰਕ ਹੁੰਦਾ ਨਾ ਮਸ਼ੀਨ ਵਗੈਰਾ ਲਿੱਤੀ ਸੀ ਮੈਂ, ਹਾਂਜੀ, ਹਾਂ
ਕੀ ਗੱਲ ਹੈ, ਹਮ
ਪੈਚਿਸ ਵਗੈਰਾ ਲਗਾਉਣੇ, ਜਦ ਅੱਜ-ਕਲ ਹਨਾ, ਬੋਡਰਸ ਬਣਾਉਣੇ, ਕਟ ਵਰਕ ਕਰਕੇ ਹਾਂ ਇਦਾਂ ਪਤਾ, ਥੋੜਾ ਸਟਾਰ ਕਿੱਦਾਂ ਦੇਖੋ ਬਾਕੀ ਚੱਲ ਰਿਹਾ ਵ
ਅੱਛਾ ਅੱਛਾ ਚਲੋ ਅੱਛੀ ਗੱਲ ਏ ਬਹੁਤ ਅੱਛੀ ਗੱਲ, ਤੁਸੀ ਕਰ ਰਹੇ ਹੋ ਤੇ
ਹਾਂ ਹੋਰ ਤੁਸੀਂ ਦੱਸੋ, ਤੁਸੀਂ ਵੀ ਤਾਂ ਕਰਦੇ ਹੋ ਨਾ ਸਟਿਚਿੰਗ
ਹਾਂਜੀ, ਹਾਂਜੀ-ਹਾਂਜੀ ਮੈਂ ਵੀ ਕਰਦੀ ਹਾਂ ਮੈਂ ਸਟਿਚਿੰਗ ਵੀ ਕਰਦੀ ਹਾਂ ਮੈਂ ਸੇਲ ਵੀ ਕਰਦੀ ਵਆ ਸੂਟਸ ਵਗੈਰਾ
ਅੱਛਾ ਫ ਮਤਲਬ ਠੀਕ ਹੈ ਤੁਹਾਡਾ ਫਿਰ ਮਤਲਬ ਇੱਕ ਤੇ ਦਾ ਬਊਟੀ ਬੁਟੀਕ ਦੇ ਕੰਮ ਹੋ ਹੋ ਗਿਆ ਨਾ ਪ੍ਰੋਪਰ, ਸੇਲ ਨਾਲ- ਨਾਲ ਕੱਪੜੇ ਵੀ ਰੱਖੇ ਦੇ ਨਾ ਅੱਛੀ ਗੱਲ ਹੈ, ਹਾਂ ਦੇਖੋ ਅਗਰ ਕੋਈ, ਹਾਂ ਕੋਈ ਹਾਂ ਨਹੀਂ, ਫਿਰ ਤਾਂ, ਫਿਰ ਬਹੁਤ ਅੱਛੀ ਗੱਲ ਕੋਈ ਇੱਕ ਵਾਰੀ ਕਸਟਮਰ ਪ੍ਰੋਪਰ ਬਣ ਜਾ ਨਾ, ਫਿਰ ਕੋਈ ਟੈਨਸ਼ਨ
ਹਾਂਜੀ-ਹਾਂਜੀ-ਹਾਂਜੀ ਦੇਖੋ ਹਰ, ਦੇਖੋ ਹਰ ਕਿਸੇ ਨੂੰ, ਅਹ ਮਤਲਬ ਕਿ ਪਸੰਦ ਆਉਣ ਦੀ ਗੱਲ ਹੁੰਦੀ ਇਕ ਫਿਨਸ਼ਿੰਗ ਚਾਹੀਦੀ ਹੈ ਔਰ ਵਰਾਇਟੀ ਅੱਛੀ ਚਾਹੀਦੀ ਹੈ, ਹਾਂਜੀ ਅਗਰ
ਿਆਤ ਰ
ਹਾਂਜੀ -ਹਾਂਜੀ, ਇਹ ਦੋ ਇਹ ਚੀਜ਼ਾਂ ਅੱਛੀਆਂ ਮਿਲ ਜਾਣ ਤੇ ਫਿਰ
ਬਸ ਫਿਰ, ਕਸਟਮਰ ਕਿੱਥੇ ਨੀ ਜਾਂਦਾ ਬਿਲਕੁਲ ਹਾਂ ਬਸ ਕਈ ਇੱਕ ਦੋ ਹੈਗੇ ਨਾ ਜਿਨਾਂ ਕੋਲ ਕਰਕੇ ਆਪਣਾ ਕਸਟਮ ਮਤਲਬ ਰੇਟ ਖ਼ਰਾਬ ਹੁੰਦਾ ਜਿਵੇਂ- ਜਿਵੇਂ ਘਰ 'ਚ ਜਿਵੇਂ ਸੀਨਾ ਜਿਵੇਂ ਲੋਕਲ ਨੇੜਮ ਹਨਾ ਸੀਨਾ ਸ਼ੁਰੂ ਕਰ ਦਿੰਦੀਆਂ ਨੇ, ਫੇਰ ਡੇਢ ਸੌ ਸੂਟ, ਫੇਰ ਉਹ ਕੀ ਮਜ਼ਾ ਆਉਂਦਾ ਉਹਦੇ
ਪਰ, ਪਰ ਫਿਰ ਵੀ ਚਲੋ ਹਰ ਕਿਸੇ ਕੋਈ ਵੀ ਮਤਲਬ ਇੰਨਾ ਅਣਜਾਣ ਤੇ ਹੈ ਨਹੀ ਹਰ ਕਿਸੇ ਨੂੰ ਪਤਾ ਹੈ ਕਿ, ਅਗਰ ਕੋਈ ਡੇਢ ਸੌ 'ਚ ਕਰ ਰਿਹਾ ਔਰ ਕੋਈ ਤਿੰਨ ਸੌ 'ਚ ਕਰ ਰਿਹਾ, ਤੇ ਉਹਦੇ 'ਚ ਡਿ ਫਿਰ ਸਾਹਮਣੇ ਨਜ਼ਰ ਆ ਜਾਂਦਾ ਦੇਖੋ ਹਾਂ ਕਿਉਂਕਿ ਡਿਫਰੈਂਸ ਸਮਝ ਆ ਜਾਂਦਾ
ਹਾਂ ਸ ਨਾਲੇ ਹਾਂ ਡੇਢ ਡੇਢ ਸੌ ਰ ਦੇਖੋ ਫੇਿਰ ਇੱਕ ਇੱਕ ਸੀਨਾ ਲਾ ਕੇ ਛੱਡ ਦੇਣਾ
ਨਹੀਂ, ਉਹ ਵੀ ਗੱਲ ਵੀ ਹੈਗੀ ਇੱਕ ਫਿਨਸ਼ਿੰਗ ਨਾਮ ਦੀ ਚੀਜ਼ ਹੁੰਦੀ, ਦੇਖੋ ਫਿਨਸ਼ਿੰਗ ਜਿੰਨੀ ਅੱਛੀ ਹੋਏਗੀ ਰੇਂਜ ਓਨੀ ਹਾਈ ਹੋਏਗੀ, ਹਰ ਕਿਸੇ ਦਾ ਅਲੱਗ ਹਿਸਾਬ ਹੁੰਦਾ ਐਵੇਂ ਤੇ ਮਤਲਬ ਬੜਾ ਫਰਕ ਹੁੰਦਾ ਵ ਹਰ ਤਰ੍ਹਾਂ ਦਾ ਬੰਦਾ, ਬੈਠਾ ਦਾਵੇ
ਨਹੀਂ ਹਾਂ ਤੁਸੀਂ ਬਹੁਤ ਸਹੀ ਕਹਿ ਰਹੇ ਹੋ, ਮੈਂ ਵੀ ਦੇਖਿਆ ਸਾਡੇ ਇੱਥੇ ਇੱਕ ਲੇਡੀ ਏ ਮਤਲਬ ਉਹਨੇ ਔਲਮੋਸਟ ਸਭ ਦੇ ਕਸਟਮਰ ਨੇ ਐਵੇਂ ਖ਼ਰਾਬ ਕੀਤੇ ਨੇ, ਜਿਹੜੇ ਤਿੰਨ -ਤਿੰਨ ਸੌ ਦੇ ਸੂ ਸੂਟ ਹੈਗਾ ਵੀ ਉਹ ਤੋਂ ਡੇਢ ਡੇਢ ਸੌ ਸੀਂਦੀ ਪੀਏ ਫੇਿਰ ਉਹ ਅਗਲੇ ਆ ਕੇ ਕਹਿੰਦੇ ਨੇ ਉਹ ਡੇਢ ਸੌ ਲਓ ਫਿਰ, ਕਈ ਵਾਰੀ ਨਾ, ਮਤਲਬ ਕਸਟਮਰ ਵੀ ਨਾ ਥੋੜੇ ਜਿਹੇ ਐਵੇਂ ਮਤਲਬ ਟੇੇ 'ਚ ਟੇਡੇ ਜਿਹੇ ਹੋ ਜਾਂ ਵੀ ਹਾਂ ਰੇਟ ਵੇਖ, ਫਿਰ ਚੀਜ਼ ਨੀ ਵੇਖਦੇ, ਵਰਾਇਟੀ ਨੀ ਵੇਖਦੇ ਮੇਹਨਤ ਨੀ ਵੇਖਦੇ ਫਿਰ ਓਹ।
ਨਹੀਂ ਬਟ ਅਸੀ ਦੇਖੋ ਮੇਰਾ ਤਾਂ ਐਂ ਹੁੰਦਾ ਕਿ ਕੋਈ ਨਈ ਤੁਸੀ ਡੇਢ ਸੌ ਚ ਕਰਵਾ ਲਓ ਅਗਰ ਤੁਹਾਨੂੰ ਓਥੇ ਅੱਛਾ ਲੱਗ ਰਿਹਾ, ਐਵੇਂ ਹੋ ਜਾਂਦਾ ਕਿ ਦੇਖੋ ਸਾਡੇ ਫਿਨਿਸ਼ਿੰਗ ਸਾਡੀ ਮੇਹਨਤ ਸਾਨੂੰ ਪਤਾ ਅਸੀ ਕਿਵੇਂ ਕੰਮ ਕਰ ਰਹੇ ਹਾਂ। ਠੀਕ ਏ ਪੂਰਾ ਉਹਨੂੰ ਪਹਿਲੇ ਪ੍ਰੋਪਰ ਪ੍ਰੈਸ ਕਰੋ ਫੇਰ ਓਦੀ ਕਟਿੰਗ ਕਰੋ।
ਹਾਂ- ਹਾਂ ਬਿਲਕੁਲ ਹਾਂ ਪਹਿਲੇ ਮੈਨੁ ਵੀ ਲੱਗਦਾ ਸੀ ਬੋਤ ਈਜ਼ੀ ਏ ਹਾਂ। ਪਰ ਜਦੋਂ ਹੁਣ ਮੈਂ ਸੀਨੇ ਸ਼ੁਰੂ ਕੀ ਕਿਤੇ ਨੇ ਨਾ ਜਦੋਂ ਲਾਈਨਿੰਗ ਪਹਿਲੇ ਸੀ ਕੇ ਰੱਖੋ ਫੇਰ ਕਿੱਥੇ ਛੋਟੀ- ਵੱਡੀ ਨ ਹੋ ਜੇ ਫਿਰ ਅਪਣੇ ਸਿਰ ਪੈ ਜਾਣੀ, ਹਾਂ ਆ ਫੇਰ ਅਪਣੇ ਆਪ ਬਿਲਕੁਲ ਹਾਂ ਸਹੀ ਗੱਲ ਏ।
ਜੋ ਡੇਢ ਸੌ ਰੁਪਏ ਚ ਕਰ ਰਹੇ ਨੇ ਉਹ ਡੇਢ ਸੌ ਵਾਲਾ ਕੰਮ ਕਰ ਰਹੇ ਨੇ ਦੇਖੋ।
ਬਿਲਕੁਲ ਮੈਨੂੰ ਤਾਂ ਕਈ ਵਾਰੀ ਲੱਗਦਾ ਤਿੰਨ ਸੌ ਵੀ ਨਾ ਬੋਤ ਘੱਟ ਲੈਂਨੈ ਹਾਂ ਅਸੀ ਸਵਾਈ ਕ ਅਸੀ ਬੁਟੀਕ ਇਚ ਦੇਖਿਏ ਨਾ ਹਜ਼ਾਰ- ਹਜ਼ਾਰ ਰੁਪਏ ਲੈਂਦੇ ਨੇ ਸਿੰਪਲ ਸੂਟ
ਹਾਂਜੀ -ਹਾਂਜੀ।
ਤੇ ਸੁਆਉਂਦੇ ਵੀ ਨੇ ਕੁਝ ਜਨਾਨੀਆਂ ਓਥੇ ਖੁਸ਼ ਹੋ ਕੇ ਦੇਦੀਆਂ ਵੀ ਨੇ ਫਿਰ।
ਤੇ ਓਹੀ ਤੇ ਕਹਿ ਰਹੀ ਆਂ, ਮੈਂ ਵੀ ਕਿ ਦੇਖੋ ਜੋ ਡੇਢ ਸੌ ਡੇਢ ਸੋ ਦੇ ਹਿਸਾਬ ਨਾਲ ਕੰਮ ਕਰ ਰਿਹਾ ਐ, ਜੋ ਜੋ ਤਿੰਨ ਸਾਢੇ ਤਿੰਨ ਸੌ ਪੂਰਾ ਆਪਣਾ ਪੂਰਾ ਆਪਣਾ। ਮਤਲਬ ਲਗਾ, ਕੇ ਕੰਮ ਕਰ ਰਿਹਾ ਬੈਸਟ ਦੇ ਰਿਹਾ ਆਪਣਾ ਬੈਸਟ ਐਂਡ ਬੈਸਟ ਦੇ ਰਿਹਾ ਓਹ। ਫੇਰ ਦੇਖੋ ਫ਼ਰਕ ਤਾਂ ਹੋਏਗਾ ਈ ਨਾ ਕੁਛ ਵੀ।
ਹੂੰ ਤੇ ਬਾਕੀ ਲਾਈਨਿੰਗ ਵਾਲੇ ਦਾ ਕੀ ਲੈਂਦੇ ਓ ਤੁਸੀ?
ਹਾਂਜੀ ਲਾਈਨਿੰਗ ਵਾਲੇ ਦੇਖੋ, ਅਲੱਗ-ਅਲੱਗ-ਅਲੱਗ-ਅਲੱਗ। ਚਾਰਜਿਸ ਹੋ ਜਾਂਦੇ ਐ ਜਿਵੇਂ ਮੈਂ ਹੁਣ ਅਗਰ ਕੋਟਨ ਸਟੱਫ ਹੋਏ ਤੇ ਘੱਟ ਹੋ ਜਾਂਦੀ ਏ, ਮੇਰਾ ਅੱਛਾ ਕੁਛ ਸਿੰਥੈਟਿਕ ਹੋਏ, ਅੱਛਾ ਪਿਓਰ ਦਾ ਸੂਟ ਹੋਏ, ਤੇ ਓਦੀ ਹਾਈ ਰੇਂਜ ਹੋ ਜਾਂਦੀ ਏ ਕਿਉਂਕਿ ਪਿਓਰ ਦਾ ਕੱਪੜਾ ਤੁਹਾਨੂੰ ਪਤਾ ਹੱਥ ਚ ਨੀ ਆਦਾ ਠੀਕ ਏ ਹੈਨਾ ਫਿਰ ਫੁੱਲ ਲਾਈਨਿੰਗ ਹੋਏ, ਓਦੇ ਅਲੱਗ ਚਾਰਜਿਸ ਹੋ ਜਾਂਦੇ ਨੇ, ਤੇ ਐਵੇਂ-ਐਵੇਂ ਕਰਕੇ ਹੀ ਨਾ ਚਾਰਜਿਸ ਵੱਧ ਜਨ
ਚੱਕ ਤੇ ਲੈਂਦੀ ਉਹਨੂੰ ਪੂੰਜ ਕੇ ਖਵਾ ਦਾਂਗਾ ਮੈਂ ਅੱਛਾ-ਅੱਛਾ,
ਹਾਂਜੀ, ਐਵੇਂ-ਐਵੇਂ ਕਰਕੇ ਨਾ ਚਾਰਜਿਸ ਫਿਰ ਵੱਧ ਜਾਂਦੇ ਨੇ। ਬਟ ਐਵੇਂ ਕਿ ਹਮੇਸ਼ਾ ਏਹ ਸੋਚ ਕੇ ਕਰੇ ਕਿ ਅਸੀਂ ਆਪਣਾ ਬੈਸਟ ਦੇਣਾ ਤਾਂ ਕਿ ਦੂਸਰਾ ਬੰਦਾ ਵੀ ਖੁਸ਼ ਹੋਏ ਸਾਡੇ ਕੋਲ ਕੰਮ
ਹਾਂ ਐ ਤਾਂ ਹੈ, ਬਿਲਕੁਲ-ਬਿਲਕੁਲ-ਬਿਲਕੁਲ। ਹੂੰ। ਹੋਰ, ਬਸ ਤੁਸੀ। ਹਾਂ ਬਸ ਜਾ ਰਿਹਾ, ਹੁਣ ਇੱਕ ਦੋ ਸੂਟ ਵੈਸੇ ਮੈਂ ਸੀ ਤੇ ਸੀ। ਦੁਬਾਰਾ ਆਏ ਸੀ ਉਹਨਾਂ ਦੇ ਈ ਆਏ ਸੀ, ਕਹਿੰਦੇ ਦੀਦੀ ਸਾਨੂੰ ਮਤਲਬ ਫਿਟਿੰਗ ਬੋਤ ਅੱਛੀ ਆਈਏ ਤੇ ਸਵਾਣੇ ਨੇ ਹੋਰ। ਮਤਲਬ ਕਾਫੀ ਛੁੱਟੀਆਂ-ਛੁੱਟੀਆਂ ਸ਼ੁਰੂ ਹੋਈ ਸੀ, ਤਾਂ ਦੇ ਦੇ ਕੇ ਗਏ ਸੀ ਬਟ ਮੇਰੇ ਕੋਲ ਟਾ ਈਮ ਲੱਗ ਈ ਨੀ ਰਿਹਾ ਮੇਰਾ ਕਦੀ ਕੋਈ ਆ ਗਿਆ ਘਰ ਕਦੇ
ਬਿਲਕੁਲ-ਬਿਲਕੁਲ, ਹਾਂ ਵੇਕੇਸ਼ਨਸ ਤੇ ਐਵੇਂ ਈ ਹੈਗੀਆਂ ਨੇ ਦੇਖੋ ਬ ਬੱਚੇਆਂ ਦੇ ਨਾਲ ਫੇਰ ਕਿਧਰੇ ਐਧਰ ਉੱਧਰ ਜਾਣਾ ਵੀ
ਨਈ ਜਾਇਆ ਜਾਂਦਾ ਜੀ, ਚਲੋ ਬੰਦਾ ਥੋੜ੍ਹੀ ਦੇਰ ਵੇਹਲਾ ਹੁੰਦਾ ਫੇਰ ਓਹ ਕੋਈ ਨਾ ਕੋਈ ਆਇਆ ਫਿਰ ਓ ਡਿਮਾਂਡ ਹੁੰਦੇ ਬੀ ਅੱਜ‌ ਐ ਖਾਣਾ ਅੱਜ ਐ ਖਾਣਾ ਨਈ ਹੋ ਪਾਂਦਾ ਹਾਂ।
ਪਾਂਦਾ ਫੇਰ ਹੋ ਜਾਂਦਾ, ਕਿ ਨਈ ਮੈਂ ਵੀ ਐ ਖਾਣਾ ਮੈਨੂੰ ਇਹ ਬਣਾ ਕੇ ਜਦੋਂ ਮੈਨੂੰ ਇਹ ਬਣਾ ਕੇ ਦੋ ਬਸ ਫਿਰ ਬਸ ਫਿਰ ਸਕੂਲ ਜਦੋਂ ਹੁਣ ਓਪਨ ਹੋਣਗੇ, ਤੇ ਫੇਰ ਓਦੋਂ ਰੂਟੀਨ ਸੈੱਟ ਹੁੰਦਾ ਹੈ, ਮਤਲਬ ਕਿ ਹਾਂ ਬੰਦਾ ਅੱਛੀ ਤਰ੍ਹਾਂ ਚਲੋ ਕੁੱਛ
ਨਈ ਕਿੱਥੇ ਸ ਮੇਰੇ ਕੋਲ ਤੇ ਤਾਂ ਵੀ ਨੀ ਟਾਈਮ ਲੱਗਦਾ ਜੇ। ਸਕੂਲ ਸਕੂਲਾਂ ਨੂੰ ਭੇਜ ਛੁ ਓ ਫਿਰ ਮੈਂ ਕੰਮ ਵਾਲੀ ਨੀ ਲਾਈ ਦੀ ਨਾ ਪਹਿਲੇ ਲਾਈ ਦੀ ਸੀ ਹੁਣ ਮੈਂ ਹਟਾ ਤੀ ਏ। ਮਤਲਬ ਸਫ਼ਾਈ ਨੀ ਮੈਨੂੰ ਪਸੰਦ ਆਈ ਫਿਰ ਮੈਂ ਉਹਨੂੰ ਹਟਾਤੀ ਐ ਜੋ ਬੰਦਾ ਆਪ ਸਫ਼ਾਈ ਕਰਦਾ ਨਾ ਉਹਨੇ ਦੋ ਮਿੰਟ ਉਹੀ ਮੈਂ ਕਿਹਾ ਮੈਂਨੂੰ ਸਫ਼ਾਈ ਕਰਦੇ ਘੰਟਾ ਲੱਗਦਾ ਪੂਰਾ ਡਸਟ ਟਗ ਡੁਸਟਿੰਗ ਕਰਦੇ, ਉਹ ਦਸ ਮਿੰਟ ਚ ਲੈ ਗਈ ਲੈ ਗਈ। ਮੈਂ ਕਿਹਾ ਔ ਤਾ ਕੁਛ ਸਮਝ ਨੀ ਆਦਾ ਤੇ ਮੈਂ ਹਟਾਤੀ ਸੀ ਫਿਰ ਬਸ ਸੋਦੇ ਕਰਕੇ ਨਾ ਫਿਰ ਟਾਈਮ ਲੱਗਦਾ ਨੀ ਪਿਆ, ਫੇਰ ਬੱਚਿਆਂ ਨੂੰ ਸਕੂਲ ਜਾਂਦੇ ਨੇ ਪੱਚੀ ਅੱਠ ਮਤਲਬ ਸਾਡੇ ਅੱਠ ਵੱਜ ਸਕੂਲ ਜਾਂਦੇ ਨੇ
ਹਾਂ-ਹਾਂ-ਹਾਂ, ਫਿਰ ਉਸ ਤੋਂ ਬਾਅਦ ਆਪਣਾ ਕੰਮ ਨਿਬੇੜੋ
ਹਾਂ ਦਸ ਵਜੇ ਤੱਕ ਅੰਨਾ ਸਾਨੂੰ ਉਸ ਤਾਂ ਥੋੜ੍ਹੀ ਦੇਰ ਬੈਠੋ ਇਹਨਾਂ ਦਾ ਇੰਤਜ਼ਾਰ ਕਰੋ। ਫੇਣਗੇ ਜਾਗਣਗੇ, ਫੇਰ ਉਹਨੂੰ ਕੱਪੜੇ ਵਗੈਰਾ ਦੇਣੇ ਹਨਾ। ਫੇਰ ਉਸ ਤੋਂ ਬਾਅਦ ਬਸ ਐਵੇਂ ਨਿਕਲ ਨਾਸ਼ਤਾ-ਨਸ਼ਤਾ ਬਣਾਓ, ਫਿਰ ਜਦੋ ਤਕ ਸਫਾਈ ਕਰਕੇੇ ਵਹੇਲੇ ਹੋਵੋ ਬਾਰਾ ਇੱਕ ਵਜੇ ਫਿਰੂੰ ਦੁਪਹਿਰ ਦੀ ਰੋਟੀ ਦਾ ਟਾਈਮ ਫੇਰ ਰੋਟੀ ਦੀ ਤਿਆਰੀ ਚ ਲੱਗ ਜਾਂਦੇ ਜਾਣੇ ਜਾਂਦੇ ਆ ਬੱਚੇ। ਨੀ ਯਾਦ ਰੱਖਣਾ ਫਿਰ ਉਹਨਾਂ ਨੂੰ ਰੋਟੀ ਰੋਟੀ ਖਵਾਓ ਫੇਰ ਟਿਊਸ਼ਨ ਲਈ ਤਿਆਰ ਕਰੋ ਪੰਜ ਛੇ ਇਵੇਂ ਵੱਧ ਜਾਂਦੇ।
ਬਸ-ਬਸ ਸਾਰਾ ਦਿਨਾਂ ਐਵੇਂ ਬਿਜ਼ੀ ਰਹਿੰਦਾ ਬੰਦਾ ਬੜਾ ਮੁਸ਼ਕਿਲ ਪਰ ਫਿਰ ਵੀ ਚਲੋ। ਚ ਹੁੰਦਾ ਉਹਦੇ ਨਾਲੋਂ ਥੋੜਾ ਜਿਹਾ ਵਿਚ ਰਿਲੀਫ਼ ਮਿਲ ਜਾਂਦਾ। ਵੀ ਜੋ ਛੁੱਟੀਆਂ ਚ ਬੰਦਾ ਬਿਲਕੁਲ ਨਹੀਂ ਹਾਂ ਬਿਲਕੁਲ ਨਹੀਂ ਕਰ ਪਾਉਂਦਾ ਉਹ ਥੋੜਾ ਬਹੁਤ ਮਿਲ ਜਾਂਦਾ। ਹਾਂ ਜੋ ਕੰਮ ਸਾਰੇ ਆਪ ਕਰਨੇ ਆ ਉਹ ਤੇ ਆਪ ਹੀ ਕਰਨੇ ਆ।
ਹਾਂ ਇਹ ਤਾਂ ਹੈ ਬਿਲਕੁਲ-ਬਿਲਕੁਲ ਹਾਂ ਮੈਨੂੰ ਪਸੰਦ ਨੀ ਆਈ ਸੀ ਪਤਾ ਨੀ ਕਿਉਂ ਮੈਂਨੂੰ। ਹੁਣ ਤੇ ਪਹਿਲੇ ਮੈਨੂੰ। ਕੋਲ ਵਧੀਆ ਕੰਮ ਕੀਤਾ ਫਿਰ ਉਹਨੇ ਨਾ। ਉਹ ਗਾਓਂ ਚਲੇ ਗਈ ਆਪਣੇ ਸ਼ਿਫਟ ਹੋ ਗਏ ਸੀ ਨਾ ਉਹਦਾ ਘਰ ਵਾਲੇ ਦੀ ਟਰਾਂਸਫਰ ਹੋ ਗਏ ਸੀਗੀ। ਫੇਰ ਉਹ ਦੂਜੇ ਪਾਸੇ ਚਲੇ ਗਏ ਆਪਣਾ। ਤੇ ਫਿਰ ਇਹਨੇ ਕਿਸੇ ਹੋਰ ਨੂੰ ਲਾ ਗਈ ਸੀ ਕਿ ਦੀ ਤਾਏ ਚਾਚੇ ਦੀ ਕੁੜੀ ਲੱਗਦੀ ਸੀ ਉਹਨੂੰ ਲਾ ਗਈ ਸੀ। ਤੇ ਮੈਨੂੰ ਪਸੰਦ ਨੀ ਆਇਆ ਉਹਦੇ ਕੋਲ ਮੈਂ ਕਿਹਾ ਰਹਿਣ ਦੇ ਮਹੀਨੇ ਕੀ ਕਰਾਣਾ ਉਹਦੇ ਕੋਲ। ਮਹੀਨੇ ਦੀ ਨੂੰ ਸੈਲਰੀ ਦੇ ਕੇ ਮੈਂ ਕਿਹਾ ਤੂੰ ਰਹਿਣ ਦੇ ਮੈਂ ਆਪੇ ਪਾ ਦਿਆਂਗੇ।
ਹਾਂ-ਹਾਂ ਬਿਲਕੁਲ ਔਰ ਦੇਖੋ ਸਫ਼ਾਈ ਇੱਕ ਐਸੀ ਹੈ ਕਿ ਬੰਦੇ ਨੂੰ ਜਦ ਤੱਕ ਸੈਟਿਸਫਾਈ ਨਾ ਮਿਲੇ। ਗੰਦ ਪਿਆਦਾ ਹੀ ਗੰਦ ਪਿਆਦਾ।
ਆਹ ਚਲੋ ਠੀਕ ਮੈਂ ਤੁਹਾਨੂੰ ਕਰਨਣੀ ਮੈਂ ਰੋਟੀ ਪਾ ਦਵਾਂ ਜਰਾ ਇਹਨਾਂ ਨੂੰ ਹੈਂ। ਹਾਂ ਮੈਂ ਕਿਹਾ ਰੋਟੀ ਪਾ ਦਾ ਮੈਂ ਤੁਹਾਨੂੰ ਕਰਨੀ ਆ ਹੁਣੇ।
ਠੀਕ ਏ ਠੀਕ ਏ ਠੀਕ ਓਕੇ ਜੀ-ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।